ਹੈਲੋ।
ਕੀ ਕਰ ਰਹੀ ਹੈ?
ਕੁਛ ਨਹੀਂ ਬੈਠੇ ਆ, ਮੇਰੇ ਸਿਰ ਚ ਦਰਦ ਹੋ ਰਹੀ ਹੈ।
ਕਿਉਂ ਕੀ ਹੋ ਗਿਆ-
ਮੈਂ ਬਿਮਾਰ ਹਾਂ ਬਹੁਤ ਮੈਂ ਅੰਦਰ ਤੋਂ ਬਹੁਤ ਕਮਜ਼ੋਰ ਹੋ ਚੁੱਕੀ ਹੈ।
ਹਾਂ। ਕਿ ਤਬੀਅਤ ਜਿਆਦਾ ਹੀ ਖਰਾਬ ਹੈ? ਹਾਂ ਪਤਾ ਪਤਾ ਨੀ ਮੇਰਾ ਪਤਾ ਨੀ, ਮੇਰੇ ਵੀ ਫੋਨ ਚ ਨਾ ਚੰਗੀ ਤਰ੍ਹਾਂ ਆਵਾਜ਼ ਹੀ ਨਹੀਂ ਆਉਂਦੀ ਆ ਮੇਰੀ ਤਾਂ ਪਤਾ ਨੀ ਆ ਅੱਖਾਂ ਨੂੰ ਕੀ ਹੋ ਗਿਆ ਆ ਅੱਖਾਂ ਚ ਇੰਨੀ ਪ੍ਰੋਬਲਮ ਹੋਨ ਦੀਆਂ ਨਾ।
ਡਾਕਟਰ ਨੂੰ ਦਿਖਾ ਕਿਸੇ ਆਈ ਵਾਲੇ ਡਾਕਟਰ ਨੂੰ ਦਿਖਾ ਲਾ। ਜਾਂ ਕਿਸੇ ਜਾਂ ਫਿਰ ਕਿਸੇ ਮੈਡੀਕਲ ਤੇ ਹੀ ਦਿਖਾ ਲਾ।
ਮੈਡੀਕਲ ਚ ਕਿੰਨੇ ਵੇਖਣਾ ਵਾ ਮੈਡੀਕਲਾਂ ਵਾਲੇ ਥੋੜੀ ਇਹ ਸਭ ਕੰਮ ਕਰਦੇ ਆ।
ਨੰਦੀ ਕੋਲ ਚਲ ਜਾ।
ਅੱਖਾਂ ਦਾ ਕੰਮ ਆ, ਅੱਖਾਂ ਵਿਖਾਉਗੀ ਕਿਸੇ ਚੰਗੇ ਡਾਕਟਰ ਨੂੰ। ਕਿਆ ਆ ਕਿ ਮੰਮੀ ਨੇ ਕੀ ਕਿਤੇ ਬਹਿੰਦਾ ਵਾ ਆਈ ਮਤਲਬ ਡਾਕਟਰ ਔਖਾਂ ਚੰਗੀਆਂ ਵੇਖਦੇ ਆ। ਮੈਨੂੰ ਕਿੰਨਾ ਡਰ ਲੱਗਦਾ ਵਾ ਮੇਰੀ ਅੱਖਾਂ ਨੂੰ ਕੀ ਹੋਣ ਡਿਆ ਵਾ ਪਤਾ ਨੀ।
ਨਹੀਂ ਕੁਛ ਨਹੀਂ ਹੋਊਗਾ ਇੰਨੀ ਕੋਈ ਵੱਡੀ ਗੱਲ ਨਹੀਂ ਹੈ।
ਉਤੋਂ ਰਾਤ ਨੂੰ ਮੈਂ ਜਿਹੜੀ ਦਵਾਈ ਲਗਾ ਲੈਂਦੀ ਹਾਂ ਉਹ ਦਵਾਈ ਨਾ ਤੇ ਮੇਰੀਆਂ ਸਵੇਰੇ ਹੋਰ ਅੱਖਾਂ ਸੜਦੀਆਂ ਵਾ।
ਅੱਖਾਂ ਨੂੰ ਦੱਸਿਆ ਸੀਨਾਂ ਪਲੇਟ 'ਚ ਪਾਣੀ ਲੈ ਠੰਡਾ ਪਾਣੀ ਉੱਥੇ ਅੱਖਾਂ ਨੂੰ ਬਲਿੰਕ ਕਰ। ਪਲਕ ਝਪਕ ਉਠਾ ਝਪਕ।
ਅਜ ਉਹ ਵੀ ਟਰਾਈ ਕਰਕੇ ਵੇਖ। ਉ ਦਿਨ ਰਾਤ ਲਗਾ ਲੋ ਨਾ ਦਵਾਈ ਦਿਨ ਅੱਖਾਂ ਇਸ ਤਰ੍ਹਾਂ ਸਾਡੀਆਂ ਜਿਸ ਤਰ੍ਹਾਂ ਮਿਰਚਾਂ ਹੋਵੇ।
ਨਹੀਂ ਗਰਮ ਪਾਣੀ ਨਾਲ ਨਹੀਂ ਸੇਕਣੀਆਂ ਹੁੰਦੀਆਂ ਅਖਾ ਠੰਡੇ ਪਾਣੀ ਦਾ ਕਰੀ ਦਾਵਾ ਠੰਡੇ ਪਾਣੀ 'ਚ ਉਹਕਰ ਅਖਾਂ।
ਹਾਂ ਠੀਕ। ਅੱਜ ਮੈਂ ਸੋਚਿਆ ਕਿ ਦੋ ਦਿਨ ਤੋਂ ਕੰਟੀਨਿਊ ਇਹੀ ਹੋਣ ਡ ਵਾ। ਤੇ ਅੱਜ ਮੈਂ ਦਵਾਈ ਨਹੀਂ ਲਗਾਉਂਗੀ।
ਕਿਸੇ ਡੱਬੇ ਡੁੱਬੇ ਚ ਮੂੰਹ ਪਾ ਕੇ ਜਾਂ ਕਿਸੇ ਉਹੋ ਜਿਹੇ ਭਾਂਡੇ ਚ
ਹਾਂ। ਹਮ ਅੱਜ ਕਿੰਨਾ ਮੂਡ ਖ਼ਰਾਬ ਹੋ ਗਿਆ ਮੇਰਾ ਸਵੇਰੇ ਸਵੇ
ਹਾਂ ਮੈਨੂੰ ਪਤਾ ਚਲਿਆ ਆ ਮੂੜ ਤਾਂ ਮੇਰਾ ਵੀ ਬਹੁਤ ਖ਼ਰਾਬ ਗਿਆ ਮੈਂ ਤਾਂ ਅਜ ਕੱਲ੍ਹ ਬਹੁਤ ਬਿਮਾਰ ਰਹਿ ਰਹੀ ਹਾਂ।
ਕੀ ਪਤਾ ਚੱਲਿਆ ਮੂਡ ਦਾ ਮੇਰੇ।
ਇਹੀ ਉਹ ਮੈਟ੍ਰਿਕ ਦੇ ਸਰਟੀਫਿਕੇਟ ਦਾ
ਹਾਂ ਸਹੀ ਗੱਲ ਆ ਕਿੰਨੇ ਦੱਸਿਆ ਲੇਕਿਨ
ਮੈਨੂੰ ਪਤਾ ਚੱਲ ਗਿਆ ਨਾ ਬਸ।
ਅੱਛਾ। ਅ ਦੀਦੀ ਨੇ ਦੱਸਿਆ ਹੋਣਾ ਲੱਗਦਾ।
ਨਹੀਂ ਮੈਨੂੰ ਏਦੀ ਪਤਾ ਚੱਲ ਗਿਆ ਮੈਨੂੰ ਸਭ
ਹਾਂ। ਉਦੇ ਹੀ ਚੱਲਦੇ ਇਨਾ ਮੂਡ ਖ਼ਰਾਬ ਹੋ ਗਿਆ ਵਾ ਪੁੱਛਣ ਦੀ ਕੀ ਕਰਾਂ ਕਿੱਦਾਂ ਕਰਾਂ ਕੁਛ ਸਮਝ ਨੀ ਆਉਣ
ਤੇ ਪਹਿਲਾਂ ਜਦੋਂ ਕਰਵਾਇਆ ਸੀ ਉਦੋਂ ਉਹਨੇ ਤਿਵਾਰੀ ਨੇ ਕਿੱਦਾਂ ਕਰਾਇਆ ਸੀ।
ਇਹਨਾਂ ਨੇ ਨਾ ਇਤਰਾ ਹੀ ਬਿਨਾਂ ਮੈਟ੍ਰਿਕ ਤੋਂ ਕਰਵਾ ਦਿੱਤਾ ਵਾ। ਉਹ ਬਣੀ ਤ ਹਾਂ ਉਹ ਬਣਿਆ ਤਾਂ ਕੁਦਾ ਕਾਰਡ ਜੋ ਬਿਨਾਂ ਮੈਟ੍ਰਿਕ ਤੋਂ ਬਣਿਆ ਵਾ।
ਇਸ ਲਈ ਉਹ ਹੁਣ ਮੰਗਣ ਡੇ ਅਗਰ ਉਦੋਂ ਹੀ ਹੁੰਦਾ ਨਾ ਤੇ ਹੁਣ ਨਹੀਂ ਮੰਗਣਾ ਹੀ ਇੱਕ ਵਾਰੀ ਤਾਂ ਸ਼ਾਇਦ ਦੇਖਦੇ ਹੀ ਦੇਖ ਨੇ ਪਤਾ ਉਦੋਂ ਕੀ ਸੋਚ ਉਹਨੇ ਪਤਾ ਉਦੋਂ ਕੀ ਸੋਚਿਆ ਹੋਊਗਾ ਕਿ ਹੁਣੇ ਮੈਂ ਵਣਵਾ ਦਿੰਦਾ ਵਾਂ। ਘਰ ਖੁਰ ਕੇ ਮੈਨੂੰ ਤੇ ਪੈਸੇ ਮਿਲਣੇ ਆ ਬਾਧਾਂ ਵਿੱਚ ਆਪੇ ਸਮਝਦੇ ਰਹੋਗੇ।
ਗ਼ਲਤੀ ਮੇਰੀ ਵੀ ਹੋ ਗਈ ਆ ਮੈਨੂੰ ਬਿਨਾਂ ਜਦੋਂ ਮੈਂ ਹੋ ਮ ਜਿਦ ਹੈਗਾ ਹੀ ਨਹੀਂ ਸੀ ਤੇ ਮੈਨੂੰ ਵਿਕਸ ਨਹੀਂ ਲੈਣੀ ਚਾਹੀਦੀ ਸੀ। ਮੈਨੂੰ ਕਰਾਉਣਾ ਹੀ ਨੀ ਚਾਹੀਦਾ ਸੀ।
ਨਾ ਚਾਹੀਦਾ ਸੀ ਨਾ ਕਿ ਬਾਅਦ ਮੈਂ ਬਣਵਾ ਲੀਜਏਗਾ ਨਹੀਂ ਤਾਂ ਦਿੱਕਤ ਹੋਊਗੀ।
ਹੂੰ ਨਹੀਂ ਉਹਨੇ ਕਿਹਾ ਸੀ ਕਿ ਜਿਸ ਤਰ੍ਹਾਂ ਸੈਪਟਿਕ ਮਤਲਬ ਇਹ ਹੋਜੂਗੀ। ਫਟਾਫਟ ਤੁਸੀਂ ਕਿਦੋਂ ਬਣਵਾ ਲਿਓ। ਤੇ ਉਹਨਾ ਸਮੇਂ ਰ ਨੇ ਪੈਸੇ ਥੋੜ੍ਹੀ ਸੀ ਜੋ ਕਰ ਲੈਣਗੇ ਅਸੀਂ
ਕੋਸ਼ਿਸ਼ ਕਰਕੇ ਵੇਖ ਇਧਰੋਂ ਉਧਰੋਂ ਕੁਛ ਹੋ ਜੇ ਤੇ
ਹੁਣ ਮੈਂ ਤੇ ਕਿਹਾ ਵਾ ਇਸ ਲਈ ਮੈਂ ਕਿਹਾ ਜੇ ਹੁਣ ਕਰ ਕਤਰ ਕੇ ਹੋ ਵੀ ਜਾਊਗਾ। ਜਦੋਂ ਤੱਕ ਓਰੀਜਨਲ ਨ ਬਣਦਾ ਵਾ ਕੰਮ ਨਾ ਛੱਡੀ ਇੱਥੋਂ ਫੇਰ ਕਿਤੇ ਜਾਏਗਾ ਫੇਰ ਕੋ ਹੋਰ ਮੰਗੂਗਾ ਤਾਂ ਦਿੱਕਤ ਹੋਊਗੀ ਇੱਥੇ ਮੈਂ ਕਿਹਾ ਕਰੀ ਜਾ ਚੁੱਪ ਕਰਕੇ ਹਾਂ। ਪੈਸੇ ਨਹੀਂ ਦਿੰਦਾ ਵਾ ਪਰ ਕੀ ਕਰਨਾ ਵਾ ਕਰਨਾ ਹੀ ਪੈਣਾ ਵਾ ਏ। ਤੇ ਕਿਉਂਕਿ ਇੱਕ ਕੁਛ
ਕੰਮ ਚਲਾ ਦੇਣ ਡਿਆ ਕਿ ਹਾਂ ਕੁਛ ਨੀ ਆ ਪਰ ਅਸੀਂ ਕਰਾ ਦੇਣ ਡਿਆ। ਕਰਵਾ ਦੇ ਏਦਾਂ ਇਹ ਹੁ ਇੱਕ ਬੰਦਾ ਤੇ ਵੜਦੇ ਸੀ ਨਾ ਏਦਾਂ ਬਿਨਾ ਉਹਦੇ
ਮ ਹਾਂ।
ਹਾਂ ਤੇ ਇਹਦਾ ਵੀ ਕਰਵਾ ਦੇਵੇ।
ਹਾਂ ਤੇ ਉਹਦੇ 'ਚ ਕੋਈ ਦਿੱਕਤ ਨਹੀਂ ਆ। ਅਗਰ ਇਤਰ ਨਹੀਂ ਹੋਊਗਾ ਤੇ ਇਹਨਾਂ ਨੇ ਉਤਰਾ ਵੀ ਉਹਨੂੰ ਰੱਖ ਲੈਣਾ ਵਾ ਕੱਢੂਗੇ ਤੇ ਨਹੀਂ। ਲੇਕਿਨ ਇਹ ਆ ਕਿ ਸਾਡੀ ਤੇ ਇਹ ਸਭ ਚੀਜ਼ਾਂ ਬਰਬਾਦ ਹੋਜੂਗੀਆਂ ਨਾ। ਕੰਮ ਤਾਂ ਚਲਣ ਨਹੀਂ ਛਡਣਾ ਭਊਗਾ। ਲਗ ਇਹ ਸਭ ਚੀਜ਼ਾਂ ਸਾਡੀਆਂ ਖਰਾਬ ਹੋ ਜਾਣੀਆਂ ਵਾ। ਨਹੀਂ ਮੈਂ ਸੋਚ ਲਿਆ ਵਾ ਹੁਣੇ ਐਡਿਟ ਵਗੈਰਾ ਕਰਵਾ ਕੇ ਦੇ ਦਿੰਦੇ ਆ। ਬਾਅਦ 'ਚ ਜਦੋਂ ਤੱਕ ਨਵਾਂ ਨੀ ਬਣਾਉਂਦੇ ਇੱਥੇ ਹੀ ਕੰਮ ਕਰੂਗਾ ਨਵਾਂ ਬਣਜੂਗਾ ਫੇਰ ਹੁਣ ਛੱਡੂਗਾਈ। ਹੋਰ ਨਹੀਂ ਕਿਉਕਿ ਕਿਤੇ ਹੋਰ ਫੜੂਗਾ ਕਿਤੇ ਹੋਰ ਤੇ ਫੇਰ ਜੇ ਕਿ ਜਗ੍ਹਾ ਅਪਲਾਈ ਕਰੂਗਾ ਕਿਤੇ ਹੋਰ ਵੀ ਮੰਗ ਲੂਗਾ ਤੇ ਫਿਰ ਕੀ ਕਰੂਗਾ।
ਇਹਦੇ 'ਚ ਹੀ ਸਾਲ ਡੇਢ ਸਾਲ ਚਲਾ ਜਾਣਾ ਆ।
ਨਾ ਜਨਵਰੀ ਫਰਵਰੀ 'ਚ ਬਣ ਜਾਂਦੇ ਆ।
ਅਗਰ ਹੁਣ ਤੋਂ ਕਰੂੰਗੇ ਤਾਂ ਜਾ ਕੇ ਜਨਵਰੀ ਜਾਂ ਫਰਵਰੀ ਜਨਵਰੀ ਨਹੀਂ ਫਰਵਰੀ ਮਾਰਚ ਛੇ ਇਗਜ਼ਾਮ ਹੁੰਦੇ ਆ ਤਾਂ ਜਾ ਕੇ ਉਹ ਹੋਊਗਾ ਅਪ੍ਰੈਲ ਮਈ ਤੱਕ
ਨਹੀਂ ਨਹੀਂ ਉਹ ਸਰ ਨੇ ਇੱਕ ਵਾਰੀ ਮੈਨੂੰ ਕਿਹਾ ਸੀ ਮੈਂ ਦਸੰਬਰ ਨੰਬਰ ਚ ਤੇ ਗਈ ਸੀ ਤੇ ਜ ਹੁਣੇ ਪੈਸੇ ਦੇ ਦੂਗੇ ਤੇ ਤੁਹਾਡਾ ਮੈਂ ਫਰਵਰੀ ਚ ਆ ਮੈਂ ਕਰਵਾ ਦੂੰਗਾ ਉਹਨੂੰ ਸਤੰਬਰ 'ਚ ਪੈਸੇ ਦੇਣਾ ਚਾਲੂ ਕਰ ਦੇਣਾ ਹਨਾ।
ਹਾਂ ਤਦਾਂ ਹੀ ਤਾਂ ਹੋਜੂਗਾ ਫੇਰ ਜ਼ਿਆਦਾ ਟਾਈਮ ਨਹੀਂ ਲੱਗਦਾ। ਅਗਰ ਅੰਦਰ ਕੰਮ ਕਰਨਾ ਹੋਵੇ ਤਾਂ ਇਹਦੇ ਲਈ ਤਾਂ ਸਭ ਕੁਛ ਜ਼ਰੂਰੀ ਆ।
ਸਮੇ ਆਉਣਾ ਉਦੋਂ ਤੱਕ ਪਹੁੰਚੋਗਾ।
ਹੂੰ ਇਹੀ ਸਹੀ ਰਹੂਗਾ।
ਕਿਉਂਕਿ ਇਸ ਤਰ੍ਹਾਂ ਕੀ ਬੋਲਾ ਮੈਂ ਨਹੀਂ ਮੈਂ ਤੇ ਕਿਹਾ ਸਵੇਰ ਦੀ ਸਵੇਰੇ ਹੀ ਖ਼ਰਾਬ ਕਰਤੀ ਮੇਰੀ ਤੇ ਸਵੇਰੇ- ਸਵੇਰੇ ਦੱਸ ਕੇ
ਉਹਦੀ ਤੇ ਆਦਤ ਹੀ ਆ ਉਹ ਤੇ ਸਵੇਰੇ ਹੀ ਫੋਨ ਕਰ ਦਿੰਦਾ ਕੁਛ ਵੀ ਹੁੰਦਾ ਵਾ।
ਮੈਨੂੰ ਮੈਸੇਜ ਕਲਾਇਆ ਆਪਣੀ ਮਾਂ ਨੂੰ ਕਲਾਉਣੇ ਚਾਹੀਦੇ ਕਹਿੰਦਾ ਕਿ ਉਹਨਾਂ ਨੂੰ ਖਿਲਾ ਕੇ ਕੀ ਕਰਾਂ ਮੈਂ ਕਿਹਾ ਕੀ ਕਰਾਂ ਮੈਂ ਮੈਂ ਕਿਹਾ ਕਿ ਉਹਨਾਂ ਨੂੰ ਖੁਲਾ ਕੇ ਜਿਕਰ ਨਾ ਕੀਤਾ ਉਹਨਾ ਨਹੀਂ ਆ ਕਹਿੰਦਾ ਉਹ ਕਹਿੰਦੇ ਕਿ ਆਪਾਂ ਕੀ ਕਰੀਏ ਆਪਾਂ ਤੇ ਇੱਕ ਵਾਰੀ ਗ਼ਲਤੀ ਹੋ ਗਈ ਹੋ ਗਈ ਅਸੀਂ ਤੇ ਕਰਵਾਤਾ ਸੀ ਹੁਣ ਅਸੀਂ ਕੀ ਕਰੀਏ ਮੈਂ ਕਿਹਾ ਗ਼ਲਤੀ ਹੋ ਗਈ ਤੇ ਗਲਤੀ ਨੂੰ ਸੁਧਾਰਨਾ ਨ ਚਾਹੀਦਾ ਸੀ ਕਿੰਦਾ ਕਿ ਤਰ੍ਹਾਂ ਸਧਾਰਨਾ ਹੀ ਦਬਾਣੀ ਗਿਆ ਸੀ ਤੇ ਮੈਂ ਕਿਹਾ ਸਧਾਰਨ ਦਾ ਤਰੀਕਾ ਇਹ ਆ ਕਿ ਦੁਬਾਰਾ ਫਿਰ ਕਰਵਾ ਕੇ ਦਿੰਦੇ ਕਿ ਹੁਣ ਤੇ ਇੱਕ ਵਾਰੀ ਗਲਤ ਬਣ ਗਿਆ ਹੁਣ ਫਿਰ ਸਹੀ ਕਰਾਈਏ
ਹੋਇਆ ਹੀ ਕਿੰ ਲੇਕਿਨ ਉਹ ਗੱਲ ਨੂੰ ਤੇ ਕਿੰਨੇ ਸਾਲ ਹੋ ਗਏ ਇਹਨਾਂ ਨੇ ਅਨਪੜ੍ਹਾਂ ਨੇ ਧਿਆਨ ਹੀ ਨਈ ਦਿੱਤਾ ਪਤਾ ਹੋਊਗਾ ਕਿ ਉਹਦਾ ਗਲਤ ਹੋ ਗਿਆ
ਕਿ ਨਹੀਂ ਹੁਣ ਕੀ ਕਰੀਏ ਕੰਮ ਕਰ ਆਧਾਰ ਕਾਰਡ ਵੋਟਰ ਕਾਰਡ ਸਭ ਚੀਜ਼ ਜਾਸ ਚੇਂਜ ਕਰਵਾ ਦੇ ਜਾ ਕੇ ਮੈਂ ਕਿਹਾ ਇੰਨਾ ਸੌਖਾ ਕਰਾਉਣਾ ਮੈਂ ਕਿਹਾ ਅੱਜ ਕੱਲ ਤੇ ਕ ਤੱਕ ਨਹੀਂੀ ਬਣਦੇ ਮੈਟ੍ਰਿਕ ਤੋਂ ਬਿਨਾਂ ਤੇ ਸਭ ਚ ਕਿਰ ਮੈਂ ਚੇਂਜ ਕਰਾਵਾਂ ਮੈਂ ਤਾਂ ਹੁਣ ਕੁਛ ਨ ਹੋ ਸਕਦਾ ਵ
ਕਰਵਾਉਣਾ ਅਤੇ ਕਰਵਾ ਕੇ ਵੇਖ ਲੈਦੀ ਅਤੇ ਹੁਣੇ ਵੋਟਰ ਕਾਰਡ ਬਣਨ ਡੇ ਆ
ਤੇ ਵੋਟਰ ਚ ਹੋਊਗਾ ਫਿਰ ਆਧਾਰ ਚ ਕਰਵਾਉਣਾ ਹਾਂ ਫਿਰ ਲਸੈਂਸ ਚ ਕਰਉਣਾ ਪੈਣਾ ਫਿਰ ਪਿੰਨ ਕਾਰਡ ਚ ਕਰਵਾਉਣਾ ਪੈਣਾ ਫਰ ਹਰ ਜਗ੍ਹਾ ਕਰਾਉਣ ਜਾਉਗੀ ਤਾਂ ਅਗਲਿਆਂ ਨੂੰ ਪ੍ਰੂਫ ਮੰਗਣਾ ਕਿ ਇੰਨੇ ਦੀ ਡੇਟ ਆਫ ਬਰਥ ਆ ਤੇ ਕੋਈ ਪ੍ਰੂਫ ਵਿਖਾਓ ਸਾਨੂੰ ਉਸ ਡੇਟ ਫ ਬਰਥ ਦਾ ਕੋਈ ਪ੍ਰੂਫ ਵਿਖਾਓਗੇ ਤਦ ਨਾ ਹੀ ਡੇਟ ਸਾਡੀ ਚੇਂਜ ਕਰਾਂਗੇ ਇੇ ਤੁਸੀਂ ਕੁਛ ਲਿਖਾ ਹੀ ਆ ਹੁਣ ਹੀ ਕਹਿਣ ਡਗੇ ਕੁਛ ਕਰਕੇ ਦੋ ਫਰ ਜੋ ਸਭ ਚੀਜ਼ਾਂ ਬਣ ਚੁੱਕੀਆਂ ਵਾ ਇੱਕ ਵਾਰੀ ਸਭ ਚੀਜ਼ਾਂ ਕੰਪਨੀਆਂ ਵਗੈਰਾ ਚ ਉਹ ਸਭ ਚੀਜ਼ਾਂ ਨੂੰ ਵੀ ਫਿਰਰ ਤੂੰ ਦੁਬਾਰਾ ਬਣਵਾਉਣਾ ਪੈ ਜਾਣਾ ਕਿਉਂਕਿ ਸਬ ਚ ਤੇ ਡੇਟਾਂ ਪੈ ਗਆਂ ਪੁਰਾਣੀਆਂ ਇਹ ਸਭ ਚ ਹੁਣ
ਫਿਰ ਇਹ ਤੋਂ ਇੰਨਾ ਟਾਈਮ ਛੱਡਣ ਫਿਰ ਵਹੀ ਆ ਮੈਟਰ੍ਰਿਕ ਹੀ ਸਹੀ ਕਰਵਾ ਲਈ ਜਾਵੇ ਟਾਈਮ ਲਗਾ ਕੇ ਤਦ ਤੱਕ ਘਰ ਦਾ ਰਹੇ ਕੀ ਕਰਨਾ ਮਜ਼ਬੂਰੀ 'ਚ
ਇੱਕ ਚੀਜ਼ ਬੰਦਾ ਠੀਕ ਕਰਾ ਲਿਆ ਵਹੀ ਸਹੀ ਰਹੇਗਾ
ਇੱਥੇ ਬਹੁਤ ਝੇਲਨੇ ਆ
ਤੂੰ ਵੀ ਜਾਣਾ ਆਪਣੀ ਨਾਨੀ ਘਰਾ ਚ
ਜਾਣਾ ਪਊਗਾ ਮੇਰੇ ਕੋਲ ਅਤੇ ਹੁਣ ਕੁਝ ਕਰਨ ਦੀ ਹਿੰਮਤ ਜਦੀ ਨਾ ਮੇਰੇ ਕੋਲ ਚਲਿਆ ਜਾਂਦਾ ਨਾ ਮੇਰੇ ਕੋਲ ਕੁਛ ਕੀਤਾ ਜਾਂਦਾ ਮੈਂ ਤਾਂ ਕੰਮ ਹੀ ਪਤਾ ਨਹੀਂ ਕਿੱਦਾਂ ਕਰਦੀ ਹਾਂ
ਤੇ ਫੇਿਰ ਕਹਿਣ ਵੀ ਜਾਣਾ ਪਊਗਾ।
ਤੇ ਕੀ ਕਰਨਾ ਉਹ ਵੀ ਤਾਂ ਜਰੂਰੀ ਹੈ ਉਹਦੇ ਬਿਨਾ ਮੰਮੀ ਚਾਹੇ ਤੇ ਜਾ ਕੇ ਖੁਦਕਲੀ ਕਰਵਾ ਲਵੇ। ਮੇਰੀ ਤਾਂ ਸ਼ਕਲ ਤੋਂ ਅੱਜ, ਕੱਲ੍ਹ ਪਤਾ ਚੱਲਦਾ ਕਿ ਮੈਂ ਇੱਕ ਬਿਮਾਰ ਇਨਸਾਨ ਹਾਂ।
ਕੁਛ ਖਾਇਆ ਪੀਿਆ ਕਰੋ ਚੰਗੀ ਤਰ੍ਹਾਂ।
ਹਾਂ।
ਹ ਕੀ ਕਰ ਸਕਦੇ ਹੋ ਨਹੀਂ ਪੇਮੈਂਟ ਵੀ ਆ ਗਈ ਆ।
ਆ ਗਈ ਆ। ਹਾਂ, ਅੱਜ ਤਾਂ ਇੱਕ ਤਰੀਕ ਆਸਤੇ ਤੁਹਾਡੀ ਪੇਮੈਂਟ ਆ ਜਾਂਦੀ ਆ।
ਕੀ ਪਤਾ ਕਿਹੋ ਜਿਹੇ ਲੋਕ ਆ ਕਦੀ ਇੱਕ ਨੂੰ, ਕਦੀ ਦੋ ਨੂੰ ਅਜੀਿਵੇ ਆ ਲੋਕ ਆ
ਅਤੇ ਉਹਨਾਂ ਨੇ ਅੱਧੀ, ਅੱਧੀ ਵੀ ਤੇ ਪਾਉਣੀ ਹੁੰਦੀ ਹੈ।
ਹਾਂ ਮਾਰਨਦੇ
ਇੱਦਾਂ ਹੀ ਕਰਕੇ ਮਾਰੂਗੇ
ਕੋਈ ਖੁਸ਼ੀ ਵੀ ਨੀ ਲੱਗਦੀ ਹੈ
ਕੀ ਖੁਸ਼ੀ ਲੱਗਣੀ ਇਨੇ ਘੱਟ ਪੈਸੇ ਆਉਣੇ। ਤੇ ਕੀ ਖੁਸ਼ੀ ਲੱਗਣੀ ਜਿੰਨਾ ਦੇ ਜ਼ਿਆਦਾ ਪੈਸੇ ਆਉਂਦੇ। ਉਹ ਲੋਕ ਇੰਤਜ਼ਾਰ ਕਰਦੇ ਹੈ। ਕਿ ਪੈਸੇ ਆਉਗੇ। ਤੇ ਅਸੀਂ ਆਹ ਕਰਾਂਗੇ ਉਹ ਕਰਾਂਗੇ ਖਾਵਾਂਗੇ ਕੁਛ। ਲਵਾਂਗੇ। ਜਿਨ੍ਹਾਂ ਦੇ ਪੈਸੇ ਆਉਂਦੇ ਸਾਥ ਚੱਲ ਜਾਣੇ ਉਹਨਾਂ ਨੇ ਕੀ ਖੁਸ਼ੀ ਮਨਾਉਣੀ ਐ।
ਹਾਂ। ਤੇ ਖੁਸ਼ੀ ਵੀ ਨੀ ਲੱਗਦੀ ਵੇਖ ਕੇ ਕਿ ਹਾਂ ਆ ਗਈ ਏ, ਬਸ ਇਹੀ ਲੱਗਦਾ ਅਕਸਰ ਕਰਜ਼ੇ ਭਰੇ ਜਾਓਗੇ। ਅਗਲੇ ਮਹੀਨੇ ਤੇ ਵੀ, ਹਾਂ। ਹੋਰ ਤੇ ਕੋਈ ਖੁਸ਼ੀ ਹੈਗੀ ਨੀ।
ਵਹੀ, ਜਿੱਥੇ ਦੇਣਾ ਵਾ ਉੱਥੇ ਦਿੱਤਾ ਜਾਵੇ ਉਹੀ ਬਹੁਤ ਆ ਹੁਣ ਤੇ
ਹੂੰ, ਇੱਥੇ ਤੇ ਕਰ ਆ ਕੇ ਟਰਕੇ ਜਾਣੇ ਨੇ ਫਸਾ ਦਿੱਤਾ
ਇਹੋ ਜਿਹਾ ਫਸਾਇਆ ਕਿ ਨਿਕਲ ਵੀ ਨਹੀਂ ਪਾ ਰਿਹਾ।
ਹਾਂ, ਆਪ ਤੇ ਪੈਸੇ ਖਾ ਲਏ, ਸਾਡੇ ਕੋ ਲੈ ਕੇ
ਅੱਜ-ਕੱਲ੍ਹ ਦੁਨੀਆਂ ਏਦਾਂ ਦੀ ਹੀ, ਏਦਾਂ ਹੀ ਕਰਦੇ ਆ ਬਸ ਆਪਣਾ ਸਵਾਰਥ ਦੇਖਦੇ ਆ। ਦੂਜਾ ਮਰੇ ਜਿਵੇਂ ਕੋਈ ਮਤਲਬ ਨਹੀਂ ਹੈ ਕਿਸੇ ਨਾ ਕਿਸੇ ਨੂੰ ਕੁਛ ਵੀ ਹੋਵੇ।
ਨਹੀਂ ਕਰਾਉਣਾ ਸੀ ਤੇ ਨਾ ਹੀ ਕਰਾਉਂਦਾ ਇੱਥੇ ਚੰਗਾ। ਡੈਡੀ ਕਿੱਥੇ ਗਿਆ।
ਡੈਡੀ ਗਿਆ, ਕੰਮ ਤੇ ਗਿਆ।
ਅੱਛਾ, ਅੱਜ ਚੱਲ ਗਿਆ।
ਹਾਂ ਚਲੇ ਗਿਆ, ਮੋਜਾ ਬਣਾ ਕੇ ਅੱਜ ਚਲ ਗਿਆ ਵਾ ਕੱਲ। ਚੱਲ ਜੂਗਾ ਪਰਸੋਂ ਫਿਰ ਨਹੀਂ ਜਾਉਗਾ।
ਹੂੰ, ਉਹ ਵੀ ਬਹੁਤ ਸਤਾਦਾ ਵੇ ਨੀ।
ਬਹੁਤ ਜ਼ਿਆਦਾ, ਇਹਨਾਂ ਦੀ ਤਾਂ ਲੱਗਦਾ ਟੈਨਸ਼ਨ ਨਾ ਮੈਨੂੰ। ਇਦਾਂ ਦੀ ਹੋ ਗਈ ਇੰਨਾਂ ਦਾ ਦੇਖ-ਦੇਖ ਕੇ ਝੇਲ-ਝੇਲ ਕੇ
ਤਾਂ ਵਾ ਪਤਾ ਨੀ ਇੱਥੋਂ ਫੋਨ ਕਰਦੀ ਆ ਤੇ ਆਵਾਜ਼ ਵੀ ਕਿੰਨੀ ਸਲੋ-ਸਲੋ ਆਦੀ ਆ।
ਨਹੀਂ ਮੈਨੂੰ ਤਾਂ ਠੀਕ ਆ ਰਹੀ ਹੈ ਆਵਾਜ਼।
ਸ਼ਾਇਦ ਮੇਰਾ ਫੋਨ ਖ਼ਰਾਬ ਆ, ਮੈਨੂੰ ਵੀ ਲੱਗਦਾ, ਮੇਰਾ ਫੋਨ ਤਾਂ ਵੈਸੇ ਵੀ ਖ਼ਰਾਬ ਆ। ਕਦਾ ਤਾਂ ਸਪੀਕਰ ਪਹਿਲਾਂ ਤਾਂ ਹੀ ਖ਼ਰਾਬਿਆ।
ਹਾਂ ਉਤੇ ਖ਼ਰਾਬ ਹੀ ਆਇਆ ਸੀ।
ਫਿਰ ਵੀ ਕੰਮ ਚਲਾਉਣ ਡਏ ਆ, ਨਵਾਂ ਲੈਣਾ ਵਾ। ਚੱਲ ਸੋਚਣ ਡਏ ਕੁਝ ਦਿਨ ਪਾਰ ਹੋ ਜਾ ਸਤੇ ਕਰਕੇ ਇਸ ਤਰ੍ਹਾਂ ਹੀ ਨਹੀਂ।
ਹੂੰ।
ਹਮ।
ਹਾਂ, ਕੀ ਕਰਨਾ ਇੱਧਾਂ ਹੀ ਕਰੋ ਮੈਨੇਜ।
ਮੇਰੇ ਬਾਪੂ ਵੀ ਸੌਣ ਡਿਆ ਵਾ, ਗੋਲੂ, ਮੋਲੂ, ਡੋਲੂ।
ਚੱਲ ਠੀਕ ਆ। ਮੈਂ ਕਰਦੀ ਹਾਂ ਫੋਨ ਮੈਨੂੰ ਦੇ ਥੋੜ੍ਹਾ ਟਾਈਮ, ਸਿਰ ਸੁਰ ਵਾ ਲਾਂਵਾ।